ਹੈਲੋ! ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹੋਰ, ਤੁਸੀਂ ਠੀਕ ਓਂ ਜੀ?
ਹਾਂਜੀ-ਹਾਂਜੀ ਵਧੀਆ।ਤੁਸੀਂ ਦੱਸੋ?
ਅਸੀ ਵੀ ਠੀਕ ਜੀ।
ਅੱਛਾ-ਅੱਛਾ।
''ਮੈਂਮ' ਆ, ਵਿੱਚ ਆਵਾਜ਼ ਨਾ ਆਵੇ ਜੀ।
ਓਕੇ ਜੀ, ਓਕੇ ਜੀ।
ਹਾਂਜੀ। ਤੇ, ਅੱਜ ਆਪਾਂ ਗੱਲ ਕਰਾਂਗੇ, ਮੋਬਾਈਲ ਫੋਨ ਬਾਰੇ ਜੀ।
ਅੱਛਾ ਜੀ।
ਜਿਹੜਾ ਵੀ ਅੱਜ- ਕੱਲ੍ਹ ਮੋਬਾਈਲ ਫੋਨ ਹੈ, ਆਪਣੇ ਹਰ ਇੱਕ ਕੋਲ ਦੇ ਕੈ, ਹੈ।
ਹਾਂਜੀ-ਹਾਂਜੀ ਹੈਗਾ ਜੀ, ਹਰੇਕ ਕੋਲੇ ਹੈ, ਜੀ।
ਜਿਹੜਾ ਆਪਣੀ ਜ਼ਿੰਦਗੀ ਦਾ ਇੱਕ ਪੂਰਾ ਹਿੱਸਾ ਬਣ ਚੁੱਕਿਆ ਅੱਜ-ਕੱਲ੍ਹ।
ਹਾਂਜੀ-ਹਾਂਜੀ ਇਹ ਆਪਣੀ ਜ਼ਿੰਦਗੀ ਨਾਲ ਆਪਣੀ ਜ਼ਿੰਦਗੀ ਨਾਲ ਹੀ ਚੱਲ ਰਿਹਾ ਜਿਵੇਂ, ਆਪਾਂ ਕਹੀਏ ਜੀ। ਵੀ ਮੋਬਾਇਲ ਫੋਨ ਬਿਨਾਂ, ਆਪਾਂ ਨੂੰ ਜੀ ਦੋ-ਮਿੰਟ ਨੀ ਸਰਦਾ ਜੀ।
ਬਿਲਕੁਲ ਜੀ, ਬਿਲਕੁਲ। ਕਿਉਂਕਿ, ਜਦੋਂ ਵੀ ਕੋਈ ਵੀ ਮੋਬਾਇਲ ਫੋਨ ਹੈਗਾ।ਦੇਖੋ ਆਪਾਂ ਨੂੰ ਗੱਲਬਾਤ ਕਰਨ ਇੰਟਰਨੈਟ ਚਲਾਉਣ ਦੇ ਲਈ, ਬਰਤਿਆ ਜਾਂਦਾ ਅੱਜ- ਕੱਲ।
ਹਾਂਜੀ-ਹਾਂਜੀ, ਮੈਮ ਹਾਂਜੀ।
ਸਾਰੇ ਲੋਕ ਨੇ, ਜਿਹੜੇ ਦੇਖੋ ਰੀਲਸ ਦੇਖਦੇ ਨੇਂ, ਗੇ ਇੰਸਟਾਗ੍ਰਾਮ, ਫੇਸਬੁੱਕ ਵਟਸਐਪ ਚਲਾਉਂਦੇ ਹੈਗੇ। ਜਿਹਦੇ ਜਰੀਏ ਆਪਾਂ ਨੂੰ ਦੇਖੋ ਵੀ ਲੋਕਾਂ ਬਾਰੇ ਵੀ ਪਤਾ ਲੱਗਦਾ ਨਿਊਜ਼ ਬਾਰੇ ਵੀ ਪਤਾ ਲੱਗਦਾ ਹੈ ਨਾ।
ਹਾਂਜੀ ਮੈਮ ਬਿਲਕੁਲ -ਬਿਲਕੁਲ ਜੀ।
ਸਾਰੇ ਵੀ ਮਤਲਬ ਕੇ ਅੱਜ ਕੱਲ੍ਹ ਆਪਣੀ ਜ਼ਿੰਦਗੀ ਦੇ ਵਿੱਚ ਮੋਬਾਇਲ ਫੋਨ ਹੀ ਆਪਣਾ ਦੋਸਤ ਕਹਿ ਸਕਦੇ ਆਗੇ ਜਿਹੜਾ ਕਿ ਹਰ ਟਾਈਮ ਆਪਾਂ ਆਪਣੇ ਨਾਲ ਰਹਿੰਦਾ।
ਹਾਂਜੀ ਮੈਮ ਹਾਂਜੀ।
ਮੋਬਾਇਲ ਫੋਨ ਤਾਂ ਥੋੜਾ ਜਿਹਾ ਵੀ ਦੂਰ ਹੋ ਜਾਂਦੇ ਤਾਂ ਆਪਾਂ ਨੂੰ ਇਹ ਲੱਗਦਾ ਵੀ ਆਪਣਾ ਕੁਛ ਗੁੰਮ ਗਿਆ।
ਹਾਂਜੀ ਮੈਮ ਹਾਂਜੀ ਐਵੇਂ ਹੋ ਜਾਂਦਾ ਕਿ ਆਪਾਂ ਕੋਈ ਚੀਜ਼ ਆਪਦੀ ਰੱਖ ਕੇ ਭੁੱਲ ਗਏ।
ਹਾਂਜੀ- ਹਾਂਜੀ।
ਹਾਂਜੀ ਜਿਹੜਾ ਮੋਬਾਇਲ ਫੋਨ ਆ ਨਾ ਇੱਕ ਆਪਣੀ ਜ਼ਿੰਦਗੀ ਦਾ ਜੀ ਪਰਸਨਲ ਹਿੱਸਾ ਬਣ ਗਿਆ ਜੀ ਖਾਸ ਇੱਕ ਖਾਸ ਹਿੱਸਾ ਬਣ ਗਿਆ। ਜਿਹਦੇ ਕਰਕੇ ਕਿ ਆਪਾਂ ਦੋ ਮਿੰਟ ਵੀ ਨਹੀਂ ਸਾਰ ਸਕਦੇ ਜੀ।
ਹਾਂਜੀ ਹਾਂ ਫਿਰ ਕੀ ਹੈ ਵੀ ਮੋਬਾਇਲ ਫੋਨ ਦੇ ਨਾਲ ਆਪਾਂ ਇੱਕ ਦੂਜੇ ਜਿਹਦੇ ਨਾਲ ਆਪਾਂ ਗੱਲਬਾਤ ਕਰ ਸਕਦੇ ਹਾਂ ਦੇਖੋ
ਹਾਂਜੀ।
ਕਾਲ ਫੋਨ ਕਾਲ ਕਰ ਸਕਦੇ ਆ ਕਿਉਂਕਿ ਆਪਣੇ ਬਹੁਤ ਸਾਰੇ ਵੀ ਭੈਣ, ਭਰਾ ਨੇ ਜਿਹੜੇ ਉਹ ਬਾਹਰਲੇ ਦੇਸਾਂ ਦੇ ਵਿੱਚ ਬੈਠੇ ਨੇ ਦੇਖੋ।
ਹਾਂਜੀ -ਹਾਂਜੀ।
ਡੀਓ ਕਾਲ ਕਰਦੇ ਤਾਂ ਆਪਾਂ ਨੂੰ ਇਹ ਲੱਗਦਾ ਕਿ ਉਹ ਆਪਣੇ ਕੋਲ ਨਹੀਂ ਗੇ।
ਹਾਂਜੀ -ਹਾਂਜੀ ।
ਇਹਦੇ ਨਾਲ ਹੈ ਜਿਹੜੀ ਆਪਣੀ ਗੱਲਬਾਤ ਕਰਨੀ ਹੈ ਉਹ ਬਹੁਤ ਆਸਾਨ ਹੋ ਗਈ ਹੈ।
ਹਾਂਜੀ।
ਤੇ ਆਪਾਂ ਰੋਜ਼ ਹੀ ਆਪਣੇ ਦੂਸਰੇ ਦੋਸਤਾਂ ਮਿੱਤਰਾਂ ਨੂੰ ਫੋਨ ਕਰਕੇ ਵੀ ਉੱਥੋਂ ਦੀ ਕੀ ਹੈ ਜਿਹੜੀ ਆਪਾਂ ਗੱਲਬਾਤ ਆ ਉਹ ਪਤਾ ਕਰ ਸਕਦੇ ਆਗੇ।
ਹਾਂਜੀ ਹਾਂਜੀ ਹਾਂਜੀ। ਹਾਂਜੀ ਆਪਾਂ ਹਾਂ ਹਾਂਜੀ।
ਇਹਦੇ ਨਾਲ ਕੀ ਆਪਣਾ ਜਿਹੜਾ ਗਿਆਨ ਹੈ।
ਹਾਂਜੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਵੱਧ ਰਿਹਾ ਆਪ ਆਪਾਂ ਇਹਦੇ ਉੱਤੇ ਕੋਈ ਵੀ ਜਾਣਕਾਰੀ ਲੈ ਸਕਦੇ ਹਾਂ ਕਿਸੇ ਵੀ ਭਾਸ਼ਾ ਚ ਜੀ। ਅੰਗਰੇਜ਼ੀ ਪੰਜਾਬੀ ਹਿੰਦੀ ਕਿਸੇ ਵੀ ਭਾਸ਼ਾ ਨਾਲ ਆਪਾਂ ਗੱਲ ਕਰ ਸਕਦੇ ਹਾਂ ਕਿਸੇ ਵੀ ਮਤਲਬ ਹਾਂ ਕੋਈ ਭਾਸ਼ਾ ਨੂੰ ਬਦਲ ਸਕਦੇ ਹਾਂ ਜੇਕਰ ਆਪਾਂ ਨੂੰ ਇੰਗਲਿਸ਼ ਚ ਕੋਈ ਗੱਲ ਨਹੀਂ ਸਮਝ ਆ ਰਹੀ ਆਪਾਂ ਉਹਨੂੰ ਪੰਜਾਬੀ ਚ
ਹਾਂਜੀ ਹਾਂ ਬਿਲਕੁਲ ਜੀ ਬਿਲਕੁਲ। ਕਿਉਂਕਿ ਅੱਜ ਕੱਲ ਲੋਕ ਨੇ ਜਿਹੜੇ ਬਹੁਤ ਸਾਰੇ ਲੋਕ ਨੇ ਇੱਕ ਘਰ ਦੇ ਵਿੱਚ ਬਹਿ ਕੇ ਹੀ ਪੜ੍ਹਾਈ ਕਰ ਰਹੇ ਨੇ ਦੇਖੋ।
ਹਾਂਜੀ ਹਾਂਜੀ।
ਉਹ ਕੀ ਨੇ ਓਨਲਾਈਨ ਕਲਾਸ ਲੈ ਰਹੇ ਨੇ ਜਾਂ ਓਨਲਾਈਨ ਟੋਪਿਕ ਨੇ ਜਿਹੜੇ ਉਹ ਦੇਖ ਰਹੇ ਨੇ।
ਹਾਂਜੀ।
ਕਿਉਂਕਿ ਉਹ ਵਿਹਲੇ ਟਾਈਮ ਦੇ ਵਿੱਚ ਆਪਣੀ ਸਟੱਡੀ ਹੈ ਜਿਹੜੀ ਹੋਰ ਵੀ ਇੰਪਰੂਵ ਕਰ ਲੈਣਗੇ।
ਹਾਂਜੀ ਹਾਂਜੀ ਪਤਾ ਕੀ ਹੈ ਜੀ। ਹਾਂਜੀ ਜਿਵੇਂ ਆਪਣੇ ਜਿਹੜੇ ਬੱਚੇ ਬੱਚੇ ਨੇ ਜੀ ਵਿੱਚ ਬਹੁਤ ਜ਼ਿਆਦਾ ਦੇ ਅੱਖੋ ਦੀ ਦੁਰਵਰਤੋਂ ਕਰ ਰਹੇ ਨੇ ਜਿਵੇਂ ਗੇਮਾਂ ਖੇਡਦੇ ਨੇ ਮਿਊਜ਼ਿਕ ਸੁਣਦੇ ਨੇ।
ਹਾਂਜੀ ਬਿਲਕੁਲ ਜੀ ਬਿਲਕੁਲ।
ਹਾਂਜੀ -ਹਾਂਜੀ। ਇਹਦੇ ਨੁਕਸਾਨ ਵੀ ਆਪਾਂ ਨੂੰ ਬਹੁਤ ਜ਼ਿਆਦਾ ਹੋ ਰਹੇ ਨੇ ਜੀ।
ਹਾਂਜੀ ਹਾਂ। ਪਰ ਜਿਹੜੇ ਪੜ੍ਹਨ ਵਾਲੇ ਨੇ ਨਾ। ਉਹ ਸਿਰਫ ਇਹਨੂੰ ਵਧੀਆ ਹੀ ਯੂਜ ਕਰ ਰਹੇ ਨੇਗੇ ਦੇਖੋ।
ਹਾਂਜੀ- ਹਾਂਜੀ ਬਹੁਤ ਇਹਦਾ ਬਹੁਤ ਜ਼ਿਆਦਾ ਲਾਭ ਵੀ ਉਠਾਉਂਦੇ ਨੇ ਜੀ। ਬਹੁਤਾ ਆਪਦਾ ਨੁਕਸਾਨ ਵੀ ਕਰਦੇ ਨੇ ਜੀ।
ਹਾਂਜੀ ਹਾਂ ।ਜਿਵੇਂ ਹੁਣ ਤੁਸੀਂ ਕਿ ਲਾ ਲਓ, ਆਪਾਂ ਨੂੰ ਖ਼ਬਰਾਂ ਨੇ ਇਹ ਟਾਈਮ ਦੀ ਐਟੇ ਟਾਈਮ ਹੀ ਮਿਲ ਜਾਂਦੀ ਜਦੋਂ ਵੀ ਕਿਤੇ ਦੁਰਘਟਨਾ ਹੁੰਦੀ ਹੈ। ਜਾਂ ਕਿਤੇ ਵੀ ਕੋਈ ਛਾਪੇਮਾਰੀ ਹੁੰਦੀ ਹੈ। ਤਾਂ ਆਪਾਂ ਨੂੰ ਨਾਲ ਦੀ ਨਾਲ ਇਹ ਜਿਹੜੀ ਖਬਰ ਮਿਲ ਜਾਂਦੀ ਹੈ।
ਹਾਂਜੀ -ਹਾਂਜੀ।
ਜਿਹਦੇ ਨਾਲ ਕਿ ਆਪਣੀ ਜਾਣਕਾਰੀ ਜਿਹੜੀ ਬਹੁਤ ਵੱਧ ਜਾਂਦੀ ਹੈ।
ਹਾਂਜੀ। ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਿੱਥੇ ਕੀ ਹੋ ਰਿਹਾ ਹੈ।
ਹਾਂਜੀ -ਹਾਂਜੀ।
ਤਾਂ ਹਾਂ। ਸਾਰੀ ਆਪਾਂ ਨੂੰ ਸੋਸ਼ਲ ਮੀਡੀਆ ਬਾਰੇ ਜਾਣਕਾਰੀ ਰਹਿੰਦੀ ਹੈ।
ਹਾਂਜੀ ਹਾਂ ਜਿਵੇਂ ਕਿ ਹੁਣ ਦੇਖੋ ਲੋਕ ਨੇ ਜਦੋਂ ਬੋਰ ਹੋ ਜਾਂਦੇ ਨੇ ਉਹ ਗਾਣੇ ਸੁਣਦੇ ਨੇ ਹੈਗੇ ਹਨਾ।
ਹਾਂਜੀ।
ਇੰਸਟਾਗ੍ਰਾਮ ਹੈ ਜਿਹੜੀ ਉਹ ਸਕਰੋਲ ਕਰ ਰਹੇ ਨੇਗੇ ਆਪਦੀ ਕਿਉਂਕਿ ਉੱਥੇ ਅਲੱਗ- ਅਲੱਗ ਤਰ੍ਹਾਂ ਦਾ ਕੰਟੈਂਟ ਜਿਹੜਾ ਉਹ ਆਉਂਦਾ ਹੈਗਾ।
ਹਾਂਜੀ -ਹਾਂਜੀ।
ਇਹਦੇ ਨਾਲ ਕੀ ਇਹ ਵੀ ਬਹੁਤ ਬਹੁਤ ਜ਼ਿਆਦਾ, ਆਪਣੀ ਜ਼ਿੰਦਗੀ ਜਿਹੜੀ ਆਸਾਨ ਵੀ ਹੋ ਰਹੀ ਹੈਗੀ-
ਹਾਂਜੀ -ਹਾਂਜੀ ਮਨ ਨੂੰ ਬਹੁਤ ਜ਼ਿਆਦਾ ਫਾਇਦੇ ਹੋ ਰਹੇ ਨੇ।
ਕੀ ਹੈਗੇ ਮੋਬਾਇਲ ਫੋਨ ਦੇ ਵਿੱਚ ਬਹੁਤ ਬਹੁਤ ਸਾਰੀਆਂ ਐਪਸ ਨੇ ਜਿਵੇਂ ਕਿ ਆਪਾਂ ਕਹਿ ਦੇਣਗੇ ਪੇਟੀਐਮ, ਗੂਗਲ ਪੇ, ਨੈਟ ਬੈਂਕ
ਹਾਂਜੀ।
ਜਿਦੇ ਨਾਲ ਤੇ ਆਪਣੇ ਖਰਚਿਆਂ ਦਾ ਭੁਗਤਾਨ ਹੈ। ਉਹ ਕਿਸ ਦੇਿਆਂਗੇ।
ਹਾਂਜੀ।
ਆਪਾਂ ਨੂੰ ਕਿਤੇ ਵੀ ਜਾਣ ਦੀ ਜਿਹੜੀ ਲੋੜ ਹੈ, ਉਹ ਨਹੀਂ ਪੈਂਦੀ। ਕਿਉਂਕਿ, ਇਹਦੇ ਨਾਲ ਕੀ ਹੈ। ਆਪਣੀ ਜਿਹੜੀ ਟਾਈਮ ਦੀ ਹੈ, ਉਹ ਬੱਚਤ ਹੋ ਰਹੀ ਹੈ।
ਹਾਂਜੀ। ਬਹੁਤ ਜ਼ਿਆਦਾ ਬੱਚਤ
ਅੱਜ ਕੱਲ੍ਹ ਤੁਸੀਂ ਲਾ ਲੋਓ ਵੀ ਆਪਾਂ ਨੂੰ ਬੈਂਕ ਲੋਕਾਂ ਦੇ ਵਿੱਚ ਪੈਸਾ ਨਹੀਂ ਮਿਲ ਰਿਹਾ ਸੀਗਾ। ਉਹ ਕਿੰਨੀ ਜ਼ਿਆਦਾ ਦਿੱਕਤ ਸੀ। ਜਿਹੜੀ ਉਹ ਹੋਰ ਤੇ ਲੋਕ ਕਾਰਨ-
ਹਾਂਜੀ- ਹਾਂਜੀ।
ਜਿੰਨਾਂ ਦੇ ਵੀ ਹੁਣ ਲਾ ਲਓ, ਗੂਗਲ ਪੇ ਵਗੈਰਾ ਚੱਲਦੇ ਸੀ। ਉਹਨਾਂ ਨੇ ਕੀ ਕਰਿਆ ਆਪਣੇ ਅਕਾਊਂਟ ਦੇ ਵਿੱਚੋਂ ਹੀ ਪੈਸੇ ਨੇ, ਜਿਹੜੇ ਦੂਜੇ ਲੋਕਾਂ ਨੂੰ ਟ੍ਰਾਂਸਫਰ ਕਰ ਦਿੱਤੇ।
ਹਾਂਜੀ -ਹਾਂਜੀ
ਇਹਦੇ ਨਾਲ ਵੀ ਜਿਹੜਾ ਆਪਣਾ ਕੰਮ ਹੈ, ਉਹ ਆਸਾਨ ਹੋ ਜਾਂਦਾ ਹੈਗਾ। ਕਿਉਂਕਿ, ਇਹਦੇ ਲਾਭ ਦੇ ਨਾਲ- ਨਾਲ ਆਪਾਂ ਨੂੰ ਨੁਕਸਾਨ ਵੀ ਬਹੁਤ ਨੇਗੇ।
ਹਾਂਜੀ -ਹਾਂਜੀ।
ਵੀ ਜਿਵੇਂ, ਕਿ ਤੁਸੀਂ ਲਾ ਲੋ ਆਪਾਂ ਲਗਾਤਾਰ ਫੋਨ ਦੇਖਦੇ ਰਹਿੰਦੇ ਦੋ ਤੋਂ ਤਿੰਨ ਘੰਟੇ
ਹਾਂਜੀ।
ਤਾਂ ਆਪਣੀ ਸਿਹਤ ਤੇ ਬਹੁਤ ਜ਼ਿਆਦਾ ਮਾੜਾ ਅਸਰ ਪੈਂਦਾ ਹੈ।
ਹਾਂਜੀ- ਹਾਂਜੀ।
ਜੀ ਕਿਉਂਕਿ ਜਿਵੇਂ ਆਪਾਂ ਦੇਖੋ ਵੀ ਲਗਾਤਾਰ ਫੋਨ ਦੇਖ ਰਿਹਾ ਤਾਂ ਆਪਣੀ ਅੱਖਾਂ ਦੀ ਰੋਸ਼ਨੀ ਹੈ ਜਿਹੜੀ ਉਹ। ਘੱਟ ਜਾਂਦੀ ਹੈ।
ਹਾਂਜੀ ਹਾਂਜੀ ਬਹੁਤ ਜ਼ਿਆਦਾ ਘੱਟ ਜਾਂਦੀ ਹੈ।
ਵਿੱਚ ਲਗਾਤਾਰ ਫੋਨ ਦੇਖਣ ਨਾਲ ਧੁੰਦਲਾਪਣ ਆਉਂਦਾ ਹੈਗਾ। ਇੱਕ ਤੇ ਆਪਣਾ। ਕੀ ਆ ਅੱਜ ਕੱਲ੍ਹ ਇਹ ਅਹ ਗੱਲ ਆਮ ਹੀ ਹੈ ਵੀ ਆਪਣਾ ਸਿਰ ਦਰਦ ਬਹੁਤ ਹੁੰਦਾ।
ਹਾਂਜੀ।
ਜਦੋਂ ਆਪਾਂ ਫੋਨ ਦੇਖ ਰਹੇ ਹੁੰਦੇ ਆਂਗੇ।
ਹਾਂਜੀ।
ਇਹਦੇ
ਵਿੱਚ ਜਿਵੇਂ ਕਿ ਬੱਚੇ
ਹਾਂਜੀ।
ਹਾਂਜੀ ਜਿਵੇਂ ਬੱਚੇ ਬੱਚੇ ਨੇ ਜਿਹੜੇ ਨੀਵੀਂ ਪਾ ਕੇ ਦੇਖਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਸਰਵਾਈਕਲ ਦੀ ਪ੍ਰੋਬਲਮ ਆ ਰਹੀ ਹੈ ਜੀ।
ਬਿਲਕੁਲ ਜੀ ਬਿਲਕੁਲ।
ਹਾਂਜੀ। ਦੇਖੋ ਇਹਦੇ ਨਾਲ ਆਪਣੇ ਸ਼ਰੀਰ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ।
ਹਾਂਜੀ ਹਾਂਜੀ। ਕਿਉਂਕਿ ਜਦੋਂ ਦੇਖ ਰ ਮੈਂ ਲਗਾਤਾਰ ਤਾਂ ਉਹਨਾਂ ਦੀ ਲਾ ਲਓ ਵੀ ਬੈਕ ਪੇਨ ਹੁੰਦੀ ਹੈ। ਸਿਰ ਦਰਦ ਹੁੰਦਾ ਹੈਨਾ।
ਹਾਂਜੀ ਹਾਂਜੀ।
ਹੋਣਾ ਹੀ ਹੋਣਾ।
ਹਾਂਜੀ।
ਜਿਹੜੇ ਕਿ ਉਹਨਾਂ ਦੀ ਲਾ ਲਓ ਵੀ ਨੀਂਦ ਹੈ ਜਿਹੜੀ ਉਹ ਵੀ ਡਿਸਟਰਬ ਕਰ ਸਕਦੀ ਹੈਗੀ। ਕਿਉਂਕਿ ਬਹੁਤ ਲੋਕ ਨੇ ਜਿਹੜੇ ਉਹ ਫੋਨ ਦੇਖਣ ਦਾ ਲਾਲਚ ਕਰਦੇ ਨੇ। ਛੋਟੇ ਛੋਟੇ ਬੱਚੇ ਰਾਤ ਨੂੰ। ਉਹ ਕਈ ਕਈ ਘੰਟੇ ਤੱਕ ਨੇ ਜਿਹੜਾ ਫੋਨ ਦੇਖਦੇ ਰਹਿੰਦੇ ਨੇ।
ਹਾਂ
ਇਹ ਵੀ ਹੈ ਦੂਸਰਾ ਕੀ ਹੈਗਾ ਇਹ ਅੱਜ ਕੱਲ ਹਰੇਕ ਵਿਅਕਤੀ ਦੇ ਕੋਲ ਫੋਨ ਹੋਣ ਦੇ ਕਾਰਨ
ਹਾਂਜੀ।
ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਨਹੀਂ ਕਰਦੇ। ਜ਼ਿਆਦਾਤਰ ਕਿਉਂਕਿ ਉਹ ਕੀ ਕਰਦੇ ਨੇ ਆਪ ਆਪਣੇ ਰੂਮ ਦੇ ਵਿੱਚ ਫੋਨ ਲੈ ਕੇ ਬਹਿ ਜਾਂਨਦੇ ਨੇ ।
ਹਾਂਜੀ ਬਹੁਤ ਜ਼ਿਆਦਾ ਪਿਆਰ ਘੱਟ ਰਿਹਾ ਫੈਮਲੀ ਦੇ ਨਾਲ।
ਹਾਂਜੀ ਹਾਂ ਕਿਉਂਕਿ ਕਿਸ ਤੇ ਨਾਲ ਗੱਲਬਾਤ ਹੈ ਜਿਹੜੀ ਉਹ ਕਰਨੀ ਵਧੀਆ ਨੀ ਸਮਦੇ।
ਹਾਂਜੀ ਹਾਂਜੀ।
ਵੀ ਕਿੱਥੇ ਤਾਂ ਉਹ ਆਪਣੇ ਪਰਿਵਾਰ ਨਾਲ ਰਹਿਣ ਗੱਲਬਾਤ ਕਰਨ ਹੈਨਾ ਥੋੜ੍ਹਾ ਟਾਈਮ ਸਪੈਂਡ ਹੁੰਦਾ ਹੈ ਗਾ। ਜਦ ਕੇ ਵੀ ਉਹ ਕੀ ਕਰਦੇ ਨੇ ਗੇ ਫੋਨ ਤੇ ਸਕਰੋਲਿੰਗ ਕਰੀ ਜਾਂਦੇ ਨੇਗੇ ਕੁਛ ਦੇਖ ਲਿਆ ਕੁਛ ਦੇਖ ਲਿਆ।
ਹਾਂਜੀ।
ਦੂਸਰਾ ਇਹ ਵੀ ਹੈ ਜਿੱਦਾਂ ਮੈਂ ਤੁਹਾਨੂੰ ਉਹਦਾ ਲਾਭ ਦੱਸਿਆ ਸੀ ਬੈਂਕਿੰਗ ਵਗੈਰਾ ਦਾ। ਇਹਦਾ ਨੁਕਸਾਨ ਇਹ ਵੀ ਹੈ ਕਿ ਅੱਜ ਕੱਲ ਬਹੁਤ ਜਿਹੜੇ ਸਕੈਮਰਜ਼ ਨੇਗੇ ਦੇਖੋ
ਹਾਂਜੀ-ਹਾਂਜੀ।
ਉਹ ਸਕੈਮ ਕਰਕੇ ਕੀ ਕਰਦੇ ਨੇਗੇ ਉਹਨਾਂ ਦੇ ਪੈਸੇ ਨੇ ਜਿਹੜੇ ਉਹ ਕੱਢ ਲੈਂਦੇ ਨੇ ਗੇ।
ਹਾਂ ਬਿਲਕੁਲ ਮੈਮ ਬਿਲਕੁਲ ਜੀ।
ਜਿਹਦੇ ਨਾਲ ਕਿ ਫੋਨ ਹੈ ਜਿਹੜਾ ਹੈਕ ਹੋਣ ਦਾ ਸਾਰਾ ਦਿਨ ਖ਼ਤਰਾ ਬਣਿਆ ਰਹਿੰਦੇ ਹੈ ਬਹੁਤ ਸਾਰੇ ਲੋਕਾਂ ਨੂੰ, ਹਨਾ। ਆਪਾਂ ਪਿੱਛੇ ਵੀ ਬਹੁਤ ਸਾਰੀਆਂ ਨਿਊਜ ਸੁਣੀਆਂ ਸੀ ਦੇਖੋ ਤੇ ਕਿਸੇ ਕਿਸੇ ਦੇ ਬੈਂਕ ਅਕਾਊਂਟ ਦੇ ਵਿੱਚੋਂ ਘੱਟੋ-ਘੱਟ ਬਾਰਾਂ ਲੱਖ ਰੁਪਏ ਸੀ ਜਿਹੜੇ ਸਕੈਮਰਜ਼ ਨੇ ਉਡਾ ਲਿ ਤੇ ਸੀਗੇ।
ਹਾਂਜੀ-ਹਾਂਜੀ।
ਪਰ ਇਹ ਵੀ ਹੈ ਜੇਕਰ ਆਪਾਂ ਵੀ ਫੋਨ ਦੀ ਸਹੀ ਵਰਤੋਂ ਕਰਦੇ ਹਾਂ ਤਾਂ ਆਪਾਂ ਨੂੰ ਇਹਦੇ ਜਿਹੜੇ ਲਾਭ ਨੇ ਉਹ ਬਹੁਤ ਬਹੁਤ ਜ਼ਿਆਦਾ ਨੇ।
ਹਾਂਜੀ, ਬਹੁਤ ਜ਼ਿਆਦਾ ਲਾਭ ਨੇ, ਇਹ ਤਾਂ ਹੈਗਾ ਈ ਏ।
ਜੇ ਹੁਣ ਛੋਟੇ ਬੱ ਚੇ ਨੇਗੇ ਉਹ ਫੋਨ ਦੀ ਦੁਰਵਰਤੋਂ ਕਰਨਗੇ ਤਾਂ ਆਪਾਂ ਨੂੰ ਬਹੁਤ ਨੁਕਸਾਨ ਨੇ।
ਹਾਂਜੀ।
ਕਿਉਂਕਿ ਇੰਟਰਨੈਟ ਤੇ ਬਹੁਤ ਤਰ੍ਹਾਂ ਦਾ ਕੰਟੈਂਟ ਹੁੰਦਾ ਦੇਖੋ ਦੇਖਣ ਦੇ ਲਈ।
ਹਾਂਜੀ।
ਉਹ ਪਰ ਹੁਣ ਆਪਣੇ ਤੇ ਹੀ ਡਿਪੈਂਡ ਕਰਦੇ ਕਿ ਆਪਾਂ ਕਿਸ ਚੀਜ਼ ਨੂੰ ਤਰਜੀ ਦੇਣੀ ਹੈ।
ਹਾਂਜੀ।
ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਜੇਕਰ ਆਪਾਂ ਮੋਬਾਇਲ ਦੀ ਸਹੀ ਵਰਤੋਂ ਕਰੀਏ ਤਾਂ ਆਪਣੀ ਜ਼ਿੰਦਗੀ ਬਹੁਤ ਜ਼ਿਆਦਾ ਸੁਖਾਲੀ ਹੋਜੂਗੀ ਤੇ ਆਪਣੇ ਲਈ ਇੱਕ ਬਰ ਦਾਨ ਸਿੱਧ ਹੋਊਗਾ।
ਹਾਂਜੀ।
ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀਆਂ ਦੇਖੋ
ਹਾਂਜੀ।
ਉਹ ਘਰੇ ਬਹਿ ਕੇ ਵੀ ਪੜ੍ਹਾਈ ਕਰ ਸਕਦੀਆਂ ਨੇਗੀਆਂ। ਅਤੇ ਆਪਾਂ ਵੀ ਕਿਸੇ ਵੀ ਤਰ੍ਹਾਂ ਦੀ ਚੀਜ਼ ਹੈ ਜਿਹੜੀ ਉਹ ਜਲਦੀ ਤੋਂ ਜਲਦੀ ਹੀ ਮੋਬਾਇਲ ਦੀ ਸਹਾਇਤਾ ਨਾਲ ਹੀ ਪਤਾ ਲਗਾ ਸਕਦੇ ਆਗੇ ਦੇਖ
ਹਾਂਜੀ- ਹਾਂਜੀ- ਹਾਂਜੀ।
ਇਸੇ ਲਈ ਮੋਬਾਇਲ ਫੋਨ ਦੇ ਬਾਰੇ ਆਪਾਂ ਕਹਿ ਸਕਦੇ ਹਾਂ ਕਿ ਸਾਨੂੰ ਇਹਦਾ ਯੂਜ ਹੈ ਜਿਹੜਾ ਇੱਕ ਲਿਮਟ ਦੇ ਵਿੱਚ ਹੀ ਕੀ ਕਰਨਾ ਚਾਹੀਦਾ ਹੈ।
ਹਾਂਜੀ, ਜੇਕਰ ਆਪਾਂ ਲਿਮਟ ਚ ਯੂਜ ਕਰਦੇ ਹਾਂ ਤਾਂ ਆਪਣੇ ਲਈ ਇਹ ਬਹੁਤ ਫਾਇਦੇਮੰਦ ਵੀ ਹੈ ਜੀ, ਜੇ ਆਪਾਂ ਜ਼ਿਆਦਾ ਟਾਈਮ ਯੂਜ ਕਰਦੇ ਹਾਂ ਤਾਂ ਇਹਦੇ ਆਪਾਂ ਨੂੰ ਨੁਕਸਾਨ ਵੀ ਬਹੁਤ ਜ਼ਿਆਦਾ ਨੇ ਜੀ।
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ।
ਹਾਂਜੀ।
ਚਲੋ ਠੀਕ ਹੈ ਜੀ, ਮੈਮ ਜੀ, ਓਕੇ ਜੀ।
ਓਕੇ ਮੈਮ ਓਕੇ।